ਵਧੀਆ ਵਧੀਆ, ਤੁਸੀਂ ਦੱਸੋ?
ਮੈਂ ਵੀ ਵਧੀਆ ਔਰ ਦੱਸੋ ਕੀ ਕਰਦੇ ਹੋ?
ਜੀ ਬੈਠੇ ਸੀਗੇ।
ਅੱਛਾ ਅੱਛਾ, ਹੋਰ, ਕਿਵੇਂ ਚੱਲ ਰਿਹਾ ਘਰ ਸਭ ਸਭ ਠੀਕ ਨੇ?
ਹਾਂਜੀ-ਹਾਂਜੀ, ਤੁਸੀਂ ਦੱਸੋ?
ਬਸ ਤੇ ਮੈਂ ਵੀ ਠੀਕ ਹਾਂ ਬੈਠੀ ਦੀ ਸੀ, ਨਿਊਜ ਵਗੈਰਾ ਮਤਲਬ ਰੀਲਸ ਵਗੈਰਾ ਦੇਖਦੇ ਪਈ ਸੀ ਮੈਂ ਦੇਖਿਆ ਮੈਂ ਕਿਹਾ ਕਿਵੇਂ ਮਤਲਬ ਬੰਦੇ ਆਪਣਾ ਆਪਣਾ ਕਿਵੇਂ, ਮਤਲਬ ਬਣਾ ਕੇ ਰੱਖਦੇ ਨਾ ਆਪਣੀ ਲਾਈਫ ਨੂੰ ਮਤਲਬ ਐਂਵੇਂ ਬਨ ਠਨ ਕੇ ਆਂਦੇ ਨੇ ਕਿਵੇਂ।
ਹਾਂਜੀ -ਹਾਂਜੀ।
ਹਮ, ਜਿਵੇਂ ਅੱਜ ਕੱਲ ਜਿਵੇਂ ਦੇਖਲੋ ਉਹ ਤੁਸੀਂ ਵਲੋਗਸ ਦੇਖ ਲੈਣਾ ਨਾ ਬੰਦੇਂ ਜਿਵੇਂ ਵਲੋਗ ਪਾਉਂਦੇ ਆਪਣਾ। ਕਿਵੇਂ ਵੇਚਣ ਦਾ ਤੇ ਸਾਰਾ ਲਾਈਫ ਸਟਾਈਲ ਦੱਸਦੇ ਹੁੰਦੇ ਕੀ ਖਾਂਦੇ ਨੇ। ਕੀ ਪੀਂਦੇ ਨੇ ਹਨਾ ਫ ਕਦੋਂ ਸੋਂ ਮਤਲਬ ਕਿ ਦੇਖੋ, ਕਈ ਵਾਰ ਲੋਕਾਂ ਨੇ ਆਪਣਾ ਲਾਈਫ ਸਟਾਈਲ ਸਾਹਮਣੇ ਰੱਖਿਆ ਸਾਡੇ, ਤਾਂ ਕਿ ਅਸੀਂ ਉਹਨਾਂ ਤੋਂ ਹਹਹਹ। ਮਤਲਬ ਪ੍ਰਭਾਵਿਤ ਹੋ ਕੇ ਆਪਣੇ ਵੀ ਲਾਈ ਉਹੋ ਜਿਹੀ ਚੀਜ਼ਾਂ ਲੈ ਕੇ ਆਈਆਂ ਹਨਾ
ਹਾਂਜੀ -ਹਾਂਜੀ।
ਹਾਂਜੀ, ਤੁਹਾਡੇ ਕੀ ਵਿਚਾਰ ਨੇ ਇਸ ਚੀਜ਼ਾਂ ਨੂੰ ਲੈ ਕੇ?
ਮੇਰੇ ਵੀ ਇਹੀ ਵਿਚਾਰ ਹੈ ਕਿ ਆਪਾਂ ਨੂੰ ਲਾਈਫ ਸਟਾਈਲ ਵਧੀਆ ਜੀਣੀ ਚਾਹੀਦੀ ਹੈ ਆਪਣੇਂ ਮੌਜ ਮਸਤੀ ਕਰਨੀ ਚਾਹੀਦੀ ਹੈ। ਇਹ ਨੀ ਹਰ ਟਾਈਮ ਕੰਮ ਚ ਹੀ ਬੜੇ ਰਹੋ।
ਹਾਂਜੀ ਹਾਂਜੀ। ਹਾਂ ਦੇਖੋ ਅੱਜ ਲੋਕ ਕਿੰਨੇ ਮਤਲਬ ਨੈਗੇਟਿਵ ਰਹਿੰਦੇਂ ਨੇ, ਆਪਣੇ ਆਪ ਨੂੰ ਲੈ ਕੇ ਹਨਾ।
ਹਾਂਜੀ- ਹਾਂਜੀ।
ਦੇਖਿਆ ਜਾਏ ਤੇ, ਫੇਰ ਬੰਦਾਂ ਥੋੜ੍ਹਾ ਜਿਹਾ ਬੁਖ਼ਾਰ ਵਗੈਰਾ ਹੋ, ਤੇ ਬੰਦਾਂ ਕਿਵੇਂ ਡਿੱਗ ਜਾਂਦਾ ਬੰਦਾ ਸੋ। ਗ਼ਲਤ ਗਲਤ ਸੋਚਣ ਲੱਗ ਜਾਂਦਾ ਹੈ। ਬਟ ਸਾਨੂੰ ਇਹਵੇ ਨੀ ਕਰਨਾ ਚਾਹੀਦਾ, ਸਾਨੂੰ ਹਮੇਸ਼ਾ ਦੇਖੋ ਪੋਜੀਟਿਵ ਰਹਿਣਾ ਚਾਹੀਦਾ, ਸਭ ਤੋਂ ਪਹਿਲੇ ਦੇਖੋ ਆਪਣੇ ਖੁਦ ਨੂੰ, ਸਰੀਰ ਨੂੰ ਬੰਦੇ ਨੂੰ ਧਿਆਨ ਦੇਣਾ ਚਾਹੀਦਾ। ਉਸ ਤੋਂ ਬਾਅਦ ਜਿਹੜਾ ਘਰ ਬੰਗਲਾ ਗੱਡੀਆਂ ਉਸ ਉਸ ਤੋਂ ਬਾਅਦ ਏ ਸਾਰੀਆ ਚੀਜ਼ਾਂ ਹਨਾ। ਸਭ ਤੋਂ ਪਹਿਲਾਂ ਬੰਦਾਂ ਆਪਣਾ ਸਰੀਰ ਸਰੀਰ ਦੇਖਿਆ। ਅਗਰ ਬੰਦਾਂ ਠੀਕ ਹੈ ਨਾ ਹ ਫਿਰ ਬੰਦੇ ਨੂੰ ਮਤਲਬ, ਅਗਰ ਨਾ ਵੀ ਹੋਏ ਨਾ ਇਹ ਸਭ ਚੀਜ਼ਾਂ, ਤਾਂ ਵੀ ਬੰਦੇ ਦੀ ਲਾਈਫ ਸਟਾਈਲ ਬਹੁਤ ਅੱਛੀ ਹੈ।
ਹਾਂਜੀ- ਹਾਂਜੀ।
ਹਾਂਜੀ ਜਿਵੇਂ ਦੇਖ ਲਈਏ ਅੱਜ ਕੱਲ ਅਸੀਂ, ਜਿਵੇਂ ਬੰਦੇ ਦੇਖੋਓ ਕੋਈ ਨਾ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਬਿਮਾਰੀ ਹੈ ਹੀ ਹੈ ਦੇਖੋ ਹਨਾ?
ਹਾਂਜੀ- ਹਾਂਜੀ। ਲਾਈਫ ਸਟਾਈਲ ਨੂੰ ਤਾਂ ਵਧੀਆ ਜੀਣਾ ਚਾਹੀਦਾ, ਮੌਜ ਮਾਰ ਕੇ। ਰੋਟੀ ਖਾਣੀ ਚਾਹੀਦੀ। ਤਾਂ ਕਿ ਆਪਾਂ ਨੂੰ ਅਹ ਸਾਡਾ ਸਰੀਰ ਵੀ ਚਾਹੇ ਫਿੱਟ ਰਹੇ ਸਾਡਾ, ਠੀਕ ਹੈ। ਜਿਵੇਂ ਕਿ ਅੱਜ ਕੱਲ ਦੇਖੋ ਸ ਸਾਰਿਆਂ ਨੂੰ ਬਿਮਾਰੀਆਂ ਰਹਿੰਦੀਆਂ ਏ, ਇਹੋ ਜਿਹਾ ਕੋ ਉਹ ਦੇਸ਼ ਤੇ ਬੰਦਾ ਨੀ ਹੈਗਾ ਜਿਨੂੰ ਬਿਮਾਰੀਆਂ ਨੀ ਹੈ।
ਹਾਂ ਹਮਮ।
ਉਹਨੂੰ, ਪਹਿਲੇ ਆਪਣੀ ਫ ਫਿਟਨੈਸ 'ਤੇ ਧਿਆਨ ਦੇਣਾ ਚਾਹੀਦਾ ਪਹਿਲੇ।
ਬਿਲਕੁਲ, ਦੇਖੋ ਅੱਜ ਕੱਲ ਤਾਂ ਛੋਟੇ- ਛੋਟੇ ਬੱਚਿਆਂ ਨੂੰ ਕਿਵੇਂ ਬਿਮਾਰੀਆਂ ਲੱਗੀਆਂ ਦਿਆਂਏ ਹਨਾ? ਕਿਵੇਂ, ਅਸ ਸਾਰੀ ਬਿਮਾਰੀਆਂ ਦੀ ਜੜ੍ਹ ਕੀ ਇਹ ਸਾਡਾ ਗ਼ਲਤ ਖਾਣ ਪੀਣ।
ਹਾਂਜੀ -ਹਾਂਜੀ ਸਹੀ ਗੱਲ ਹੈ।
ਨਾ, ਅਸੀਂ ਗ਼ਲਤ ਖਾ ਰਹੇ ਹਾਂ। ਸਾਨੂੰ ਪਤਾ ਨਹੀਂ ਸਾਨੂੰ ਪਤਾ ਵੀ ਕੀ ਖਾ ਸਕਦੇ। ਫਾਸਟ ਫੂਡ ਠੀਕ ਨਹੀਂ, ਅਸੀਂ ਕਦੀ- ਕਦੀ ਖਾਣਾ ਹੁੰਦਾ ਏ। ਲੇਕਿਨ, ਫਿਰ ਵੀ ਲੋਕੀ ਜਬਰਦਸਤੀ ਖਾਈ ਜਾ ਰਹੇ ਨੇ। ਕਿਉਂ, ਕਿਉਂਕਿ ਮੂੰਹ ਦਾ ਸਵਾਦ ਏ ਉਹਨਾਂ ਦਾ।
ਹਾਂਜੀ -ਹਾਂਜੀ। ਹੁਣ ਦੇਖਲੋ, ਕਈ ਲੋਕੀ ਹੁੰਦੇ ਨੇ ਜਿਹੜੇ ਰੋਜ਼ ਹੀ ਖਾਂਦੇ ਨੇ। ਉਹ ਉਹਨਾ। ਉਹਨਾਂ ਦੀ ਪਾਚਨ ਸ਼ਕਤੀ ਬੜੀ ਬੇਕਾਰ ਹੋ ਜਾਏਗੀ। ਵੇ, ਇੰਜ ਰੋਜ਼ -ਰੋਜ਼ ਬਾਹਰ ਦਾ ਖਾਣਾ।
ਬਿਲਕੁਲ, ਔਰ ਕਈਆਂ ਦੀ ਤਾਂ ਦੇਖੋ ਹੋ ਵੀ ਰੱਖੀਏ, ਤੁਸੀਂ ਨਿੱਕੇ- ਨਿੱਕੇ ਬੱਚੇ ਦੇਖ ਲਓ। ਮਤਲਬ, ਰੋਟੀ ਦੇ ਨਾਮ ਤੋਂ ਮੈਂ ਮੂੰਹ ਬਣਾਉਣਗੇ, ਤੇ ਇਵੇਂ ਫਾਸਟ ਫੂਡ ਨਾਲ ਜਿੰਨਾ ਮਰਜ਼ੀ ਖਵਾ ਲਓ। ਤੇ ਕਈ ਵਾਰੀ ਅਗਰ ਕੁਛ ਹੁਣ, ਜਿਵੇਂ ਜ਼ਿਆਦਾ ਕੁਛ ਹੈਵੀ ਵਗੈਰਾ ਖਾ ਲੈਣ, ਨਾਲੇ ਉਹਨਾਂ ਨੂੰ ਵੋਮੀਟਿੰਗ ਆਉਣ ਲੱਗ ਜਾਂਦੀ। ਆਦਤ ਨੀ ਹੈ ਖਾਣ ਤੋਂ, ਜਾਂ ਮਤਲਬ ਨੋਰਮਲ ਯਾ ਨੈਚੂਰਲ ਖਾਣ ਦਾ ਨਾ ਪ੍ਰਕਿਰਤੀ ਦਾ ਖਾਣ ਦਾ। ਤੇ ਗੰਦ ਬਲਾ ਤੇ। ਹੁਣ ਵਾਲੇ ਬੱਚਿਆਂ ਦੇ ਲੀਵਰ ਵੀ ਫੈਟੀ ਹੋ ਰਹੇ ਨੇ ਅੱਜ ਕੱਲ, ਛੋਟੇ ਛੋਟੇ ਬੱਚੇ ਬੱਚਿਆਂ ਦੇ ਮੈਦਾ-ਮੈਦਾ ਖਾ-ਖਾ ਕੇ ਲੀਵਰ ਫੈਟੀ ਹੋ ਰਹੇ ਨੇ ਹੈਨਾ ਚੈਸਟ ਪ੍ਰੋਬਲਮ ਹੋ ਰਹੀਆਂ ਨੇ, ਹਾਰਟ ਪ੍ਰੋਬਲਮਸ ਹੋ ਰਹੀਆਂ ਨੇ ਹੈਨਾ ਕਿਵੇਂ-ਕਿਵੇਂ ਮਤਲਬ ਦੇਖੋ ਜੋ ਬਿਮਾਰੀਆਂ ਪਹਿਲੇ ਹੁੰਦੀਆਂ ਹੀ ਨਹੀਂ ਸੀ, ਅੱਜ ਕੱਲ ਹਰ ਇੱਕ ਘਰ ਚ ਕੋਈ ਨਾ ਕੋਈ ਬਿਮਾਰੀ ਚੱਲ ਹੀ ਰਹੀ ਐ, ਇਸ ਰਿਗਾਰਡਿੰਗ ਤੇ ਜੜ ਕੀ ਐ ਸਾਡਾ ਖਾਣ-ਪੀਣ। ਸਾਡਾ ਲਾਈਫ ਸਟਾਈਲ ਬਿਲਕੁਲ ਠੀਕ ਨੀ ਐ।
ਹਾਂਜੀ-ਹਾਂਜੀ, ਪਹਿਲੇ ਦੇਖ ਲੋ ਤੁਸੀਂ ਕਿਹਨੂੰ ਤੁਸੀਂ ਦੇ ਸੁਣਿਆ ਨੀ ਹੋਣਾ, ਕਿਸੇ ਤੋਂ ਵੀ ਕਿ ਹਾਰਟ ਅਟੈਕ ਹੋ ਰਿਹਾ ਪੱਥਰੀ ਚ ਦਰਦ ਹੋ ਰਿਹਾ।
ਨਹੀਂ ਨਹੀਂ ਕੁਛ ਨਹੀ ਹੁੰਦਾ ਸੀ ਪਹਿਲੇ ਤਾਂ।
ਹਾਂਜੀ-ਹਾਂਜੀ, ਅੱਜ-ਕੱਲ੍ਹ ਦੇਖ ਲੋ, ਹਰ ਕਿਸੇ ਨੂੰ ਪੱਥਰੀ ਦੇ ਦਰਦ, ਹਾਰਟ ਅਟੈਕ ਆ ਜਾਂਦਾ ਹਰ ਇਹਨੂੰ
ਬਿਲਕੁਲ ਅੱਛਾ ਠੀਕ ਐ ਅਗਰ ਚਲੋ ਪਹਿਲੇ ਕੋਈ ਖਾਂਦਾ ਵੀ ਸੀ ਨਾ ਤੇ ਉਹਨਾਂ ਦੇ ਕੰਮ ਬਹੁਤ ਅੱਛੇ ਸੀ ਬਹੁਤ ਅੱਛੇ ਹੈਵੀ ਕੰਮ ਸੀ ਦੀ ਖੇਤੀਆਂ ਬੜੀਆਂ ਸੀ। ਹਨਾ ਸਭ ਨੇ ਹੈਵੀ ਕੰਮ ਕਰਨਾ, ਅੱਜ ਕੱਲ੍ਹ ਤਾਂ ਦੇਖੋ ਬਹਿਣ ਵਾਲਾ ਕੰਮ ਐ ਸਭ ਦਾ ਹਨਾ। ਕਿੱਥੇ ਨੂੰ ਹੋ ਗਈ। ਤੇ ਕੋਈ ਕੀ ਐਕਸਰਸਾਈਜ਼ ਹੋਣੀ, ਕਿਸੇ ਨੂੰ ਟਾਈਮ ਨੀ ਲੱਗਦਾ ਹਨਾ ਆਪ ਐਕਸਰਸਾਈਜ਼ ਮਤਲਬ ਕੀ ਉਹਨਾਂ ਨੂੰ ਮਤਲਬ ਪੱਚਣਾ ਖਾਣਾ-ਖੂਣਾ।
ਹਾਂਜੀ-ਹਾਂਜੀ, ਜੇ ਆਪਾਂ ਜ਼ਿਆਦਾ ਬਹਿਣ ਵਾਲਾ ਕੰਮ ਕਰਾਂਗੇ ਸਾਡਾ ਅਹ ਪਾਚਨ ਸ਼ਕਤੀ ਵੀ ਨਹੀਂ ਹੋਣੀ ਸਾਡੀ, ਜਿਵੇਂ ਦੇਖ ਲੋ ਹੁਣ ਤੁਸੀਂ ਆਪਾਂ ਖਾਣਾ ਖਾ ਕੇ ਸਿੱਧਾ ਲੇਟ ਜਾਂਦੇ ਹ। ਕਿਸੀ ਸੈਰ ਸੁਰ ਨੀ ਕਰਦੇ, ਆਪਣਾ ਪਾਚਨ ਸ਼ਕਤੀ ਆਪਣੀ ਠੀਕ ਹੀ ਨਹੀਂ ਰੱਖਦੇ ਆਪਾਂ।
ਬਿਲਕੁਲ ਹਾਂ ਬਿਲਕੁਲ, ਉਹ ਦੇਖੋ ਫੇਰ ਉਹ ਨਾ ਤਾਂ ਨਾ ਉਹ ਤਾਂ ਸਾਨੂੰ ਹਜ਼ਮ ਹੁੰਦੀ ਰੋਟੀ। ਦੂਜੀ ਸਾਡਾ ਮੋਟਾਪਾ ਵਧਾਦੀ ਐ, ਜਦ ਕੋਈ ਐਕਸਰਸਾਈਜ਼ ਨਹੀਂ ਕੀ ਤੇ ਫਾਲਤੂ ਜਿਹੜਾ ਸਾਡਾ ਸਨ-ਸਨ, ਸਾਨੂੰ ਜਿਹੜਾ ਅਸੀਂ ਫਾਲਤੂ ਖਾ ਲਈਏ ਕੈਲਰੀਜ਼ ਵਗੈਰਾ ਹੈਨਾ। ਉਹ ਜਦ ਸਾਡੀ ਮਤਲਬ ਹਨਾ ਅਸੀਂ ਅਗਰ ਫਾਲਤੂ ਖਾ ਲਈਏ ਤਾਂ ਉਹ ਫਾਲਤੂ ਸਾਡੀ ਕਿਸ ਰੂਪ ਚ ਆ ਜਾਂਦੀ ਐ, ਫੈਟ ਦੇ ਰੂਪ ਵਿੱਚ ਬਣ ਜਾਂਦੀ ਐ। ਸਰੀਰ ਤੇ ਹਾਂਜੀ, ਬਿਲਕੁਲ ਤੇ ਉਸ ਕਾਰਨ ਦੇਖੋ ਫੇਰ ਬਿਮਾਰੀਆਂ ਸ਼ੁਰੂ ਹੋ ਗਈਆਂ ਦੇਖੋ, ਜਾਣ ਤੋਂਈ ਹੋਈ ਨਾ ਖਾਣਾ ਪੀਣਾ।
ਹਾਂਜੀ-ਹਾਂਜੀ, ਵਧੀਆ ਜੀ, ਹੁੰ-ਹੁੰ। ਆਪਾਂ ਜ ਖਾਣਾ ਪੀਣਾ ਹੀ ਆਪਣਾ ਠੀਕ ਰਹਿਣਗੇ, ਆਪਾਂ ਦੀ ਬੋਡੀ ਫਿਟ ਹੀ ਨਹੀਂ ਰਹਿਣ
ਬਿਲਕੁਲ ਸ ਬਿਲਕੁਲ ਸਹੀ ਗੱਲ ਐ, ਅ ਕਇ ਮੈਂ ਦੇਖ ਰਹੀ ਆ ਦੇਖੋ ਜਿਮ ਤਾਂ ਕਰ ਲੈਂਦੇ ਨੇ ਇੰਨੀ ਹੈਵੀ-ਹੈਵੀ ਲੇਕਿਨ ਆ ਕੇ ਇੰਨੀ ਕੈਲਰੀਜ਼ ਦੇਖੋ ਬਰਨ ਕਰ ਆਂਗੈ ਜੀ, ਜਾ ਕੇ ਫਿਰ ਆ ਕੇ ਨਾਲੇ ਬਰਗਰ, ਪੀਜ਼ਾ ਇੰਨੀ ਬਰਨ ਨੀ ਕਰ ਹੈਗੇ ਜਿੰਨੇ, ਖਾ ਲੈਣਗੇ ਬਾਅਦ ਵਿੱਚ।
ਹਾਂਜੀ-ਹਾਂਜੀ।
ਹੈਨਾ। ਉਹੀ ਮੈਂ ਦੇਖ ਰਹੀ ਸੀ, ਮੈਂ ਕਿਹਾ ਜਿਵੇਂ ਸਾਨੂੰ ਡਾਕਟਰ ਵਗੈਰਾ ਅੱਜ-ਕੱਲ੍ਹ ਔਨਲਾਈਨ ਦੇਖੋ ਬਹੁਤ ਕੁਛ, ਬਹੁਤ ਸਾਰੇ ਦੇਖੋ ਪਲੈਟਫੋਮ ਹੈਗੇ ਜਿੱਥੇ ਸਾਨੂੰ ਸਮਝਣ ਨੂੰ ਮਿਲਦਾ। ਜਿੱਥੇ ਸਾਨੂੰ ਡਾਈਟ ਵੀ ਪਲੈਨ ਕਰਕੇ ਦਿੰਦੇ ਨੇ, ਜਿੱਥੇ ਸਾਨੂੰ ਦੱਸਦੇ ਵੀ ਨੇ ਵੀ ਤੁਸੀਂ ਆਪਣੀ ਲਾਈਫ ਨੂੰ ਕਿਵੇੈਂ ਸਹੀ ਕਰ ਸਕਦੇ ਹੋ, ਕੀ ਕੀ ਤੁਹਾਨੂੰ ਕਰਨਾ ਚਾਹੀਦਾ ਆਪਣੀ ਸਕਿੰਨ ਵਾਸਤੇ ਆਪਣੇ ਸਰੀਰ ਵਾਸਤੇ ਹੈ ਨਾ। ਤੇ ਮੈਂ ਕਹਿੰਨੀ ਹਾਂ ਦੇਖੋ ਕਿੰਨੀ ਸਾਰੀ ਜਗ੍ਹਾ ਹੇਗੀਆਂ ਅੱਜ ਕੱਲ੍ਹ ਲੋਕੀ ਟਾਈਮ ਵੇਸਟ ਨਾ ਕਰਨ ਫਾਲਤੂ ਹੈ ਨਾ, ਹਾਸੇ ਆਲੀ ਰੀਲਾ ਵੇਖਣ ਤੇ ਉਹਦੀ ਜਗ੍ਹਾ ਤੁਸੀਂ ਇਹ ਚੀਜ਼ਾਂ ਦੇਖੋ ਤੇ ਕਿੰਨਾ ਫਾਇਦਾ ਦੇਖੋ ਸਾਨੂੰ ਹੈਨਾ।
ਹਾਂਜੀ-ਹਾਂਜੀ, ਕਿਉਂਕਿ ਜੇ ਅਗਰ ਆਪਾਂ ਜੀ ਹਮ ਬੋਡੀ ਦਾ ਖੂਨ ਹੀ ਨੀ ਚੱਲੇਗਾ ਠੀਕ ਹੈ, ਦੋਹਰਾ ਨੀ ਚੱਲੇਗਾ ਦਾ ਤੇ ਕਿਵੇਂ ਫਿਟ ਰਹੇਗੀ ਤੁਆਡੀ?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
ਸਾਨੂੰ ਆਪਣਾ ਅਹ ਖਾਣ ਪੀਣ, ਖਾਣ ਪੀਣ ਦਾ ਮੇਨਟੇਨ ਰੱਖਣਾ ਚਾਹੀਦਾ ਸਾਨੂੰ ਸਫ ਘਰ ਦਾ ਖਾਣਾ ਪੀਣਾ ਆਪਣਾ ਵਧੀਆ ਖਾਣਾ ਪੀਣਾ ਚਾਹੀਦਾ, ਬਾਰ ਪਤਾ ਨੀ ਕਿਹੜੇ ਕਿਹੜੇ ਕਿੰਨੇ-ਕਿੰਨੇ ਟਾਈਮ ਦੇ ਅ ਬਚੇ ਹੋਏ ਤੇਲ ਯੂਜ ਕਰਦੇ ਨੇ।
ਬਿਲਕੁਲ, ਬਿਲਕੁਲ ਸਹੀ ਕਹਿ ਰਹੇ ਹੋ ਹੁਣ ਦੇਖੋ ਤੁਸੀਂ ਇਹੀਓ ਗੱਲ ਤੁਸੀਂ ਨਿਊਜ਼ ਲਗਾ ਲਓ ਕਿਵੇਂ ਪਿੱਛੇ ਨਿਊਜ਼ ਆਈ ਸੀ ਕਿਵੇਂ ਮਤ ਮਤਲਬ ਸਾਨੂੰ ਮੋਮੋਸ ਖਵਾ ਰਹੇ ਸੀ, ਕਿੰਨਾ ਗੰਦਾ ਵਿੱਚ ਮੱਛਰ ਮਰੇ ਦੇ ਸੀ ਕਿਵੇਂ-ਕਿਵੇਂ ਤੇਲ ਚ ਫਰਾਈ ਕਰਕੇ ਸਾਨੂੰ ਦੇ ਰਹੇ ਸੀ ਔਰ ਲੋਕੀ ਖਾ ਵੀ ਰਹੇ ਸੀ ਦੇਖੋ ਖੁਸ਼ ਹੋ ਕੇ। ਹਾਲੇ ਲੋਕਾਂ ਸਾਹਮਣੇ ਤੁਸੀਂ ਸ ਚਾਈ ਰੱਖ ਵੀ ਦਿਓ ਲੇਕਿਨ ਫਿਰ ਵੀ ਉਹ ਨਹੀਂ ਮੁੜਦੇ ਜਦ ਤੱਕ ਓਨਾਂ ਨੂੰ ਕੋਈ ਬਿਮਾਰੀ ਵਗੈਰਾ ਨਹੀਂ ਲੱਗਦੀ।
ਹਾਂਜੀ-ਹਾਂਜੀ, ਸਹੀ ਗੱਲ ਏ, ਭੈਨ ਜੀ ਸਾਡੇ ਇੱਧਰ ਇੱਕ ਮੁੰਡਾ ਸੀ ਉਹ ਬੜੇ ਅੰਡੇ ਉੰਡੇ ਖਾਂਦਾ ਸੀ। ਉਹਨੂੰ ਕਿਸੇ ਨੇ ਬੱਕਰੀ, ਓ ਬੱਕਰੀ ਕਹਿ ਰਯਾ ਮੈਂ, ਉਹ ਬਤਖ ਦਾ ਅੰਡਾ ਖਿਲਾ ਤਾ।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
ਓਦਾ ਪੇਂਟ ਆਫ਼ਰ ਗਿਆ ਓਦਾ, ਉਹਦੇ ਮੈਂ ਕਹਿ ਰਿਹਾ ਮਹੀਨਾ ਉਹ ਮੁੰਡਾ ਸਾਡਾ ਅ ਉੱਥੇ ਐਡਮਿਟ ਰਿਹਾ ਓਦੇ ਚ। ਹਸਪਤਾਲ। ਤਦੀ ਕਹਿੰਦੇ ਸਾਨੂੰ ਦੇਖ ਦੁਖ ਕੇ ਸਾਨੂੰ ਖਾਣਾ ਚਾਹੀਦਾ ਏ।
ਹੂੰ, ਨਹੀਂ ਇਹ ਤਾਂ ਬਹੁਤ ਗ਼ਲਤ ਗੱਲ ਏ ਜਿੰਨੇ ਵੀ ਦੇਖੋ ਤਾਂ ਉਹਦਾ ਕੀ ਗਿਆ, ਪਰ ਦੂਜੇ ਤੇ ਤਾਂ ਲਾਈਫ ਖ਼ਰਾਬ ਹੋ ਗਈ ਨਾ ਦੇਖੋ।
ਹਾਂਜੀ-ਹਾਂਜੀ, ਹੂੰ, ਤਦੀ ਕਹਿੰਦੇ ਸਾਨੂੰ ਦੇਖ ਕਿ ਆਪਣਾ ਵਧੀਆ ਘਰ ਦੀ ਚੀਜ਼ ਹੀ ਖਾਨੀ ਚਾਹੀਏ, ਬਾਹਰ ਦਾ ਤਾਂ ਘੱਟ ਹੀ ਖਾਣਾ ਚਾਹੀਦਾ। ਕਿਉਂਕਿ ਉਹ ਸਾਡੀ ਬੋਡੀ ਅ ਸਰੀਰ ਵਾਸਤੇ ਬੜਾ ਈ ਨੁਕਸਾਨਦਾਇਕ ਹੁੰਦਾ ਐ।
ਹੂੰ, ਬੋਤ ਜਾਦਾ ਦੇਖੋ ਇੱਕ ਤਾਂ ਸਭ ਤੋਂ ਗ਼ਲਤ, ਸਭ ਤੋਂ ਗ਼ਲਤ ਚੀਜ਼ ਸਾਡੇ ਸਰੀਰ ਵਿੱਚ ਸੀ ਮਿੱਠਾ। ਸਾਨੂੰ ਮਿੱਠਾ ਵੀ ਘੱਟ ਕਰ ਦੇਣਾ ਚਾਹੀਦਾ ਆਪਣੇ ਲਾਈਫ ਵਿੱਚੋਂ। ਹੈਨਾ, ਤੁਸੀਂ ਜਿਹਨੂੰ ਨਹੀਂ, ਚਲੋ ਨਹੀਂ ਤੁਹਾਡੇ ਕੋਲ ਘੱਟ ਹੋ ਰਯਾ, ਤੁਸੀਂ ਇੱਕ ਚਮਚ ਬਜਾਏ ਤੁਸੀਂ ਓਦਾ ਅੱਧਾ ਚਮਚ ਕਰ ਦੋ।
ਹਾਂਜੀ ਹੂੰ, ਹੁਨ ਕਈ ਬੰਦੇ ਇੰਨਾ ਹਾਂਜੀ, ਹਾਂਜੀ, ਹਾਂਜੀ ਹੁਨ ਕਈ ਬੰਦੇ ਜਿਹੜੇ ਹੁੰਦੇ ਨੇ, ਨਮਕ ਮਿਰਚ ਤੇਜ਼ ਖਾਂਦੇ ਨੇ। ਉਹ ਉਹਨਾਂ ਦੀ ਪ੍ਰੋਬਲਮ ਬੀ ਪੀ ਵਿੱਚ ਆਂਦੀ ਹੈ ਹੋਰ ਕਿੱਥੇ ਆਂਦੀ।
ਹੂੰ, ਜੇ ਸ਼ੂਗਰ ਦੇਖੋ ਇੰਨਾ ਮਿੱਠਾ ਖਾਂਦੇ ਨੇ, ਚੋਕਲੇਟ ਖਾਨਗੇ ਇੰਨਾ ਮਿੱਠਾ ਤੇ ਇੱਕ ਤਰ੍ਹਾਂ ਦਾ ਮੋਟਾਪਾ ਇਸ ਹਿਸਾਬ ਨਾਲ ਦੂਜਾ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੋ ਜਾਂਦੀ ਫਿਰ ਜਲਦੀ। ਹੈਨਾ ਸ਼ੂਗਰ ਦੀ, ਹਾਰਟ ਦੀ ਹੋ ਗੀ, ਐ ਬਿਮਾਰੀਆਂ ਹੋ ਜਾਂਦੀ ਓਨੁ। ਤਾਂਹੀ ਦੇਖੋ ਕਹਿੰਦੇ ਨੇ ਤੁਸੀਂ ਖਾਓ ਪੀਓ ਲੇਕਿਨ ਆਪਨਾ ਹਿਸਾਬ ਨਾਲ, ਹੁਨ ਤੁਸੀ ਕਹੋਗੇ ਤੁਸੀਂ ਏਨਾ ਲੈਨਾ, ਹੈਨਾ ਤਾਂ ਕਿ ਤਹਾਨੂੰ ਨੁਕਸਾਨ ਵੀ ਘਟੇ ਔਰ ਤੁਹਾਡੇ ਮੂੰਹ ਦਾ ਸਵਾਦ ਵੀ ਆ ਜੇ ਹਨਾ?
ਹਾਂਜੀ-ਹਾਂਜੀ, ਹੂੰ, ਸਾਨੂੰ ਅੱਛੀ ਡਾਇਟ ਲੈਨੀ ਚਾਹੀਦੀ ਜਿਵੇਂ ਅਹ ਕੀ ਕਹਿੰਦੇ ਨੇ ਮੁਰਮੁਰੇ ਮਾਰਮਰੇ ਹੋ ਗਏ ਨੇ, ਠੀਕ ਐ ਚਣੇ ਹੋ ਗੇ। ਗੁਡ ਨਾਲ ਚਣੇ ਖਾਓ ਜੀ, ਠੀਕ ਏ, ਐ ਹੈਲਦੀ ਚੀਜ਼ਾਂ ਚੀਜ਼ਾਂ ਖਾਓ, ਅਹ ਜਿਵੇਂ ਦਾਲ ਦਾਲ ਮੋਠ ਕਹਿ ਦੇਂਦੇ ਆਪਾਂ।
ਸਾਨੂੰ ਫਰੂਟ ਤੇ ਸਲਾਦ ਹੈਨਾ, ਐ ਸਾਨੂੰ, ਸਾਨੂੰ ਰੋਜ਼ ਸਾਨੂੰ ਬ੍ਰੇਕਫਾਸਟ ਚ ਬੋਤ ਜ਼ਰੂਰੀ ਏ। ਸਾਨੂੰ ਖਾਣਾ ਹੀ ਚਾਹੀਦਾ ਐ।
ਜਿਹੜੇ ਚਨੇ ਹੁੰਦੇ ਨੇ ਓ ਸ ਸਾਨੂੰ ਬੋਤ ਉਹ ਦਿੰਦੇ ਨੇ, ਸਟਰੋਂਗ ਬਨਾਂਦੇ ਨੇ।
ਅੱਛਾ ਚਨੇ, ਕੇੜੇ ਕਾਬਲੇ ਚਨੇ?
ਉਹ ਜਿਹੜੇ ਭੁਨੇ ਹੋਏ ਚਨੇ ਹੋਂਦੇ ਨੇ।
ਅੱਛਾ-ਅੱਛਾ, ਹਾਂ-ਹਾਂ, ਮੈਨੂੰ ਪਹਿਲੀ ਵੀ ਕਿਸੇ ਨੇ ਦੱਸਿਆ ਸੀ ਇਹ ਚੀਜ਼ ਮੈਂ ਹੁਣ ਲੈ ਕੇ ਆਵਾਂਗੀ ਘਰ ਚੋਂ ਮੈਂ ਆਪਣੇ ਜੁਆਇਨ ਕਰਾਂਗੀ ਆਪਣੀ ਲਾਈਫ ਸਟਾਈਲ ਚੋਂ।
ਹਾਂਜੀ-ਹਾਂਜੀ, ਗੁੜ ਨਾਲ ਖਾਉ ਸਗੋਂ ਬਹੁਤ ਵਧੀਆ ਰਹਿੰਦਾ।
ਅੱਛਾ, ਮਨੈਂ ਹੁਣਦਾ ਹੁਨ ਇਹ ਚੀਜ਼ ਮੈਂ, ਇਹ ਚੀਜ਼ ਮੈਂ ਪੱਕਾ ਆਪਨੀ ਓਦੇ ਚ, ਅ ਲਾਈਫ ਚ ਨਾ ਐਡ ਕਰਾਂ ਰੋਜ। ਕਿੈਂ ਕਿਹਾ ਨਾ ਮੈਨੂੰ ਪਹਿਲਾਂ ਵੀ ਕਿਸੇ ਨੇ ਕਿਹਾ ਸੀ ਤੁਸੀਂ ਵੀ ਹੋਰ ਮੈਨੂੰ ਦੱਸਿਆ।
ਆਪਾਂ ਬਰਗਰ ਪੀਜੇ ਤੋਂ ਵਧੀਆ ਆਪਾਂ ਇੰਨੇ ਪੈਸੇ ਲਾਉਂਦੇ ਨੇ ਬਰਗਰ, ਪੀਜੇ ਤੇ ਆਪਾਂ ਨੂੰ ਬਦਾਮ ਖਾਣੇ ਚਾਹੀਦੇ, ਕਾਜੂ ਖਾਣੇ ਚਾਹੀਦੇ ਤਾਕਤ ਵਾਲੀ ਚੀਜ਼ਾਂ ਖਾਣੀ ਚਾਹੀਦੀਆਂ।
ਬਿਲਕੁਲ-ਬਿਲਕੁਲ ਬਸ ਲੋਕੀ ਨਹੀਂ ਸਮਝਦੇ ਨਾ ਦੇਖੋ ਹੂੰ -ਹੂੰ। ਚਲੋ ਠੀਕ ਹੈ, ਫਿਰ ਮੈਂ ਕਰਨੀ ਹਾਂ ਤੁਹਾਡੇ ਨਾਲ ਗੱਲ ਹਾ-ਹਾਂਜੀ ਦਿਓ
ਹਾਂਜੀ, ਠੀਕ ਹੈ, ਜੀ ਸਤਿ ਸ਼੍ਰੀ ਅਕਾਲ ਜੀ।